ਸ੍ਰੀ ਕਾਲ ਜੀ।
ਸਸੀ਼ ਅਕਾਲ ਜੀ।
ਹੋਰ ਠੀਕ ਹੋ ਜੀ
ਹਾਂਜੀ, ਵਧੀਆ ਜੀ ਤੂਸੀ ਦੱਸੋ?
ਵਧੀਆ ਹੀ ਠੀ ਠਾਕ ਹੋਰ ਸਾਰੇ ਘਰੇ ਠੀਕੇ ਨਈ?
ਹਾਂਜੀ ਸਾਰੇ ਵਦੀਆ ਤੂਸੀ ਦੱਸੋ?
ਠੀ ਠਾਕ ਜੀ ਵਧੀਆ ਸਾਰੇ।
ਠੀਕੈ, ਹੋਰ ਕੀ ਕਰਦੇ ਸੀ ਤੂਸੀ?
ਕੁਸ਼ਨੀ ਵਸ ਜੀ ਕੱਪੜੇ ਜੈ ਕੱਟਦੀ ਸੀ।
ਠੀਕੈ ਤੂਸੀ ਆਪ ਸਲਾਈ ਕਰ ਲੈਂਨੇ ਓ?
ਹਾਂਜੀ, ਕਾਰ ਲੈਨੇ ਆ ਸਲਾਈ ਆਪ।
ਅੱਛਾ, ਅੱਛਾ ਵਦੀਆ ਵਦੀਆ ਏ ਜੀ।
ਹਾਂਜੀ, ਵੀ ਜੈ ਮੈਂ ਘਰੇ ਪਾਣੈ ਏਕ ਕੱਪੜੇ ਬਣ ਜਾਂਦੇ ਨੇ ਨਾ, ਜਿਵੇਂ ਪਾਂ ਉਂ, ਹਾਂਜੀ। ਜਿਵੇਂ ਆਪਾਂ ਹੋਰ ਨੂੰ ਦੇਨੇ ਹਾਂ ਜੈ ਕੋਈ ਕੱਪੜੇ ਓਨੇ ਦਾ ਸੂਟ ਹੁੰਦਾ ਉਹਨੇ ਦੀ ਟੇਲਰੁ ਸਿਲਾਈ ਲੈ ਲੈਂਦਾ
ਹਾਂਜੀ ਹਾਂ ਇਹ ਤਾਂ ਹੈਗਾ ਆਪਾਂ ਓਨੇ ਚਾਰ ਪੰਜ ਸੌ ਦਾ ਸੂਟ ਲੈ ਕੇ ਆਉਣੇ ਆ ਤੇ ਟੇਲਰ ਵੀ ਚਾਰ ਪੰਜ ਸੌ ਲੈ ਲੈਂਦਾ ਫੇਿਰ ਉਹਦਾ ਕੋਈ ਫਾਇਦਾ ਨਹੀਂ ਨਿਕਲਦਾ ਹੈਗਾ
ਹਾਂਜੀ, ਕੋਈ ਫੈਦਾ ਨੀ ਨਿਕਲਦਾ ਹੈਗਾ।
ਹਾਂਜੀ, ਹਾਂਜੀ ਚਲੋ ਆਪਦੇ ਜੋਗੇ ਤਾ ਸਿਲਾਈ ਕਰਨੈ ਆਉਣੇ ਚਾਹੀਦੇ ਆ।
ਹਾਂਜੀ, ਹਾਂਜੀ।
ਹਾਂਜੀ, ਹਾਂ।
ਚਲ ਬਣ ਜਾਂਦੇ ਨਾਲੇ ਘਰੇ ਬੀ ਚਲ ਓ ਹੋ ਜਾਂਦਾ ਹੈਨਾ ਜੀ
ਨਾਲੇ ਵਦੀਆ ਟੈਮ ਪਾਸ ਹੋ ਜਾਂਦਾਈ।
ਹਾਂ, ਹਾਂਜੀ ਟੈਮ ਪਾਸ
ਨਈ ਤਾ ਬਸ ਫੇਰ ਅਪ ਵੈਲੇ ਜੇ ਬੈਕੇ ਅਪਾਂ ਨੇ ਫੋਨ ਈ ਚਲੋਣਾ ਹੁੰਦੈ।
ਹਾਂਜੀ ਹਾਂ, ਚਲ ਸ ਹੌਲੀ, ਹੌਲੀ ਸੋਮ ਤਾ ਜਾਂਦੇ ਨੇ।
ਹਾਂਜੀ, ਹਾਂਜੀ।
ਹਾਂ ਜੀ ਹਾ
ਹੋਰ ਸਬਜੀ ਬਨਾ ਲੀ ਤੂਸੀ?
ਹਾਂਜੀ, ਬਣਾ ਲੀ।
ਅੱਛਾਈ, ਕਾਦੀ ਬਨਾਈ ਆ?
ਹਾਂਜੀ, ਆਲੂ ਪਕੋ ਪਕੌੜੇ ਬਣਾਏ ਨੇ।
ਅੱਛਾ, ਅੱਛਾ।
ਤੇ, ਹਾਂਜੀ ਕੋਈ ਸਬਜੀ ਨੀ ਸੀ।
ਅੱਛਾ।
ਹਾਂਜੀ, ਹੋ ਜੀ ਆਪਾ ਨੇ
ਅਸੀ ਵੀ ਕਾਲੇ ਛੋਲੇ ਬਨਾਏ ਏ ਜੀ।
ਅੱਛਾ ਜੀ ਚਲੋ ਵਧੀਆ ਜੀ, ਨਾਲੇ ਤਾਕਤ ਹੁੰਦੀ ਐ ਓਨਾਂ ਚ
ਹਾਂਜੀ, ਹਾਂਜੀ ਨਾਲੇ ਫੇਰ ਸਾਰੇ ਖੁਸ਼ ਹੋ ਕੇ ਖਾਂਦੇ।
ਹਾਂਜੀ, ਹਾਂਜੀ ਸਿਹਤ ਲਈ ਵੀ ਠੀਕ ਨੇ
ਹਾਂਜੀ, ਹਾਂਜੀ। ਫੇਰ ਰੋਜ ਹਰੀਆਂ ਸਬਜ਼ੀਆਂ ਖਾ ਕੇ ਵੀ ਜੀ ਉਤਰ ਜਾਂਦਾ ਈ।
ਹਾਂਜੀ, ਏ ਤਾਂ ਠੀਕ ਐ।
ਹਾਂ ਫੇਰ ਬਸ ਦੋ ਕ ਦਿਨਾ ਬਾਦ ਦਾਲ ਬਨਾਉਨੀ ਚਾਹੀਦੀ ਆ।
ਹਾਂਜੀ, ਹਾਂ ਗਰਮੀ ਵਿਚ ਓ ਹੋਈ ਜਾਂਦਾ ਨਾ। ਸੁੱਕੀ ਸਬਜ਼ੀ ਵਧੀਆ ਨੀ ਬਣਦੀ ਹੈਗੀ।
ਹਾਂਜੀ ਹਾਂ ਸੁੱਕੀ ਸਬਜ਼ੀ ਵਧੀਆ ਨੀ ਲੱਗਦੀ ਹੈਗੀ ਗਰਮੀ ਚ,
ਹਾਂਜੀ, ਹਾਂਜੀ,
ਤਰੀ ਵਾਲੀ ਸਬਜ਼ੀ ਨਾਲ ਵਧੀਆ ਰੋਟੀ ਖਾਧੀ ਜਾਂਦੀ ਆ।
ਹਾਂਜੀ,
ਹਾਂਜੀ ਹੋਰ ਤੁਸੀਂ ਲਾਉਣੇ ਹੋ, ਹਰੀਆਂ ਸਬਜ਼ੀ ਹਾਂਜੀ-ਹਾਂਜੀ, ਅਸੀਂ ਤਾਂ ਆਪ ਹੀ ਲਾਉਣੇ ਆ
ਠੀਕ ਹੈ ਜੀ,
ਹਾਂਜੀ, ਤੁਸੀਂ?
ਹਾਂ ਆਪਣੇ ਵੀ ਲੱਗਦੀ ਹੈ।
ਅੱਛਾ,
ਕਿਉਕਿ ਆਪਣੇ ਹੀ ਕੱਦੂ, ਤੋਰੀਆਂ, ਭਿੰਰਡੀਆਂ ਚੌਲੇ। ਇਹ ਲੱਗ ਜਾਂਦੇ ਨੇ ਤੇ, ਹਾਂਜੀ, ਤਾਂ ਕਿ ਜਦੋਂ ਆਪਾਂ ਬਾਹਰਲੀ ਸਬਜ਼ੀ ਲੈਂਦੇ ਹਾਂ, ਉਹਦੇ ਵਿੱਚ ਦੇਖ ਦਵਾਈ ਬੂ ਹੁੰਦੀਆਂ ਨੇ,
ਹਾਂਜੀ, ਹਾਂਜੀ ਓ ਸਪ੍ਰੇਹਾਂ ਲੌਂਦੇ ਨੇ ਨਾ। ਨਾਲੇ ਬੇਈਆਂ ਤਬੇਈਆਂ ਹੁੰਦੀਆਂ, ਨੇ ਜੀ ਓ ਫਿਰ ਖਾ ਕੇ ਆਪਾਂ ਬਿਮਾਰ ਹੋ ਜਾਂਨੇ ਆ।
ਹਾਂਜੀ।
ਜੇੜੀ ਅਪਾਂ ਘਰੇ ਸਾਬਜੀ ਲੌਨੇ ਆ, ਵਧੀਆ ਤਾਜੀ ਹੁੰਦੀ ਆ।
ਹਾਂਜੀ,
ਜਦੋਂ ਆਪਾਂ ਨੂੰ ਲੋੜ ਆਪਾਂ ਬਣਾਉਣੀ ਆ ਬਸ ਆਪਾਂ ਉਦੋਂ ਹੀ ਤੋੜਦੇ ਹਾਂ,
ਹਾਂਜੀ,
ਨਾਲੇ ਫੇਰ ਆਪਾਂ ਕੋਈ ਹੋਰੇ ਸਪਰੇ ਵੀ ਨੀ ਪਾਉਂਦੇ ਹੈਗੇ, ਉਹਦੇ-
ਹਾਂਜੀ,
ਹਾਂਜੀ ਹਾਂ, ਅਸੀਂ ਤੇ ਜਿਵੇਂ ਘਰੇ ਖਾਦ ਤਿਆਰ ਕਰਦੇ ਹਾਂ, ਉਹਦੇ ਵਿੱਚ ਪਾਉਣ ਲਈ ਜਿਵੇਂ ਗੋਹਾ ਸਬਜ਼ੀਆਂ ਹੋਗਿਆਂ, ਛਿਲਕਾ ਸਬਜ਼ੀ ਕੱਟ ਕੱਟ ਕੇ ਜਿਹੜਾ ਸ਼ਿਲਕਾ ਹੁੰਦਾ, ਸਾਰਾ ਇਕੱਠਾ ਕਰ ਲੈਂਦੇ ਆ ਪਾਣੀ ਚ
ਠੀਕ ਆ ਜੀ,
ਹਾਂਜੀ ਬਸ ਫੇਰ ਉਹਦੀ ਖਾਦ ਤਿਆਰ, ਕਰਕੇ ਉਹੀ ਪਾਉਣੇ ਆ ਅਸੀਂ ਤਾਂ ਕੋਈ ਬਾਹਰੋਂ ਨੀ ਲੈ ਕੇ ਆਉਂਦੇ ਬਜ਼ਾਰੋਂ ਖਾਦ ਵੀ
ਹਾਂਜੀ ਹਾਂ ਠੀਕ ਹੈ, ਜੀ ਸਹਿਤ ਲਈ,
ਹਾਂਜੀ ਹਾਂ, ਫਿਰ ਵਧੀਆ ਰਹਿੰਦਾ ਕੋਈ ਬਿਮਾਰੀ ਨਹੀਂ ਲੱਗਦੀ ਇਹਨਾਂ ਲਈ। ਨਾਲੇ ਫੇਰ ਆਪਾਂ ਹੱਥੀ ਤਿਆਰ ਕਰਦੇ ਹਾਂ, ਜਿਹੜੀ ਚੀਜ਼ ਹੈ ਉਹ ਤਾਂ ਵਧੀਆ ਹੀ ਹੁੰਦੀ ਹੈ ਫੇਰ।
ਹਾਂਜੀ ਹਾਂ, ਠੀਕ ਹੈ ਜੀ,
ਹਾਂਜੀ-ਹਾਂਜੀ, ਹੋਰ ਦੱਸੋ ਈ?
ਹੋਰ ਵਧੀਆ ਹੀ ਠੀਕ-ਠਾਕ ਤੇ, ਹਾਂਜੀ, ਤੁਸੀਂ ਕੀ ਕਰਦੇ ਸੀ ਹੁੰਨੇ ਐ?
ਕੁਛ ਨੀ ਮੈਂ ਤਾਂ ਬਸ, ਸਬਜ਼ੀ ਬਣਾ ਕੇ ਹਟੀ ਆਈ ਜੀ।
ਠੀਕ ਹੈ ਜੀ,
ਹਾਂਜੀ- ਹਾਂਜੀ, ਤੁਸੀਂ ਫੇਰ ਸੂਟ ਕਲਾ ਸਿਲਾਈ ਕਰਦੇ ਹੋ? ਮਤਲਬ ਕਢਾਈ- ਕਢੂਈ ਵੀ ਕਰ ਲੈਂਦੇ ਹੋ?
ਕਢਾਈ ਵੀ ਕਰ ਲੈਨੇ ਆ ਜੀ।
ਅੱਛਾ ਜੀ,
ਹਾਂਜੀ, ਸਾਰੇ ਕੰਮ ਘਰੇ ਬੈਠੇ ਕਰੀ ਜਾਂਦੇ ਆ।
ਅੱਛਾ- ਅੱਛਾ ਜੀ।
ਵੀ ਬਾਹਰ ਜਾਣ ਦੀ ਆਪਾਂ ਨੂੰ ਲੋੜ ਨੀ ਪੈਂਦੀ ਹੈਗੀ।
ਹਾਂਜੀ, ਹਾਂ।
ਘਰੇ ਕੰਮ ਚੱਲੀ ਜਾਂਦਾ ਆਪਣਾ।
ਅੱਛਾ ਇ ਯੇ।
ਹਾਂ, ਜਿਵੇਂ ਹੈਂਡ ਵਰਕ ਹੋ ਗਿਆ। ਤੇ, ਨੀਡਲ ਵਰਕ ਹੋ ਗਿਆ।
ਅੱਛਾ ਜੀ।
ਹਾਂਜੀ, ਥੋੜੀ ਮਿਹਨਤ ਤਾਂ ਹੁੰਦੀ ਆ। ਆਪਾਂਣੀ ਮਿਹਨਤ ਆਪਾਂ ਕਰੀ ਜਾਂਨੇ ਹਾਂ ਦੇਖੋ ਘਰੇ ਬੈਠੇ।
ਹਾਂਜੀ ਹਾਂ, ਚਲੋ ਘਰੇ ਬਹਿ ਕੇ ਕੰਮ ਕਰਨ ਦਾ ਤਾਂ, ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਜੀ।
ਹਾਂ, ਹਾਂਜੀ ਤੂੰ ਵੀ। ਘਰ ਲਾਉਦੇ ਜੇ ਆ, ਜਾਣਾ ਆਪਣੇ ਕੋਲੇ ਕੱਪੜੇ।
ਅੱਛਾ ਜੀ।
ਹਾਂ ਵਧੀਆ, ਉਹ ਹੋ ਜਾਂਦਾ ਸੂਈ ਨਾ ਕਿਦੇ ਸ਼ੀ। ਵਰਕ ਕਰ ਲਿਆ, ਸਿਪੀਆਂ ਲਗਾ ਕੇ।
ਠੀਕ ਹੈ ਜੀ, ਹੈਂਡ ਵਰਕ ਵੀ ਕਰ ਲੈਂਦੇ ਹੋ ਤੁਸੀਂ? ਫੇਰ ਆਰੀ ਵਰਕ ਜਾਂ।
ਹਾਂਜੀ।
ਅੱਛਾ ਜੀ।
ਹਾਂਜੀ, ਆਰੀ ਥੋੜੀ ਜਿਹੀ, ਔਖੀ ਹੁੰਦੀ ਹੈ ਚਲਾਣੀ।
ਹਾਂਜੀ ਹਾਂ, ਇਹ ਤਾਂ ਹੈ।
ਹਾਂਜੀ ਉਹਦੇ ਨਾਲ, ਸਵੈਕਲ ਜਿਹਾ ਹੋ ਗਿਆ ਸੀ।
ਅੱਛਾ ਜੀ। ਉਹ ਫੇਰ ਨਿਗਾਹ ਮਤਲਬ, ਗਰਦਨ ਜ਼ਿਆਦਾ, ਝੁੱਕ ਕੇ ਕੰਮ ਕਰਨਾ ਪੈਂਦਾ ਨਾ ਫੇਰ,
ਹਾਂਜੀ।
ਹਾਂਜੀ ਹਾਂ।
ਚ ਚੱਲ ਹ ਚੱਲ ਵਿਹਲਿਆਂ ਦਾ, ਟਾਈਮ ਨੀ ਪਾਸ ਹੁੰਦਾ ਸੀ।
ਹਾਂਜੀ ਹਾਂ, ਫੇਰ ਸਾਰਾ ਦਿਨ ਤਾਂ ਬੰਦਾ ਸੋਚਦਾ ਰਹਿੰਦਾ। ਹਨਾ ਕੁਛ ਨਾ ਕੁਛ, ਸੋ ਬਿਮਾਰੀਆਂ ਲੱਗਦੀਆਂ ਨੇਗੀਆਂ।
ਹਾਂਜੀ।
ਆਪਦੀ ਜੀ, ਕੋਈ ਕੰਮ ਤੇ ਲੱਗਿਆ ਰਹਿੰਦਾ। ਫੇਰ ਵਧੀਆ ਰਹਿੰਦਾ ਹੀ। ਨਾਲੇ ਜੀਅ ਲੱਗਿਆ ਰਹਿੰਦਾ। ਜਿਹੜਾ ਕੰਮ ਤੁਹਾਨੂੰ ਆਉਂਦਾ ਹੋਵੇ। ਉਹ ਚ ਤਾਂ ਫੇਰ ਜੀ ਲੱਗ ਹੀ ਜਾਂਦਾ ਬੰਦੇ ਦਾ।
ਹਾਂਜੀ, ਆਪਾਂ ਨੂੰ ਚਾਸਕਾ ਹੋ ਜਾਂਦੀ ਹੈ ਵੀ, ਆਪਾ ਨੇ ਕੰਮ ਕਾਰਨਾ ਏ।
ਹਾਂਜੀ ਹਾਂ, ਇਹ ਤਾਂ ਹੈ।
ਜਦੋਂ ਆਪਾਂ ਫਰੀ ਹੁੰਦੇ ਹਾਂ, ਆਪਾਂ ਨੂੰ ਐ ਹੁੰਦਾ ਵੀ, ਆਪਾਂ ਟਾਈਮ ਨੀ ਪਾਸ ਹੁੰਦਾ ਹੈਗਾ। ਜੇ ਆਪਾਂ ਨੂੰ ਹੋਵੇ ਕੰਮ
ਨਾਲੇ ਫੇਰ ਉਹ ਮਹਿੰਗਈ ਹੋਈ ਪਈ ਆ। ਫੇਰ ਆਪਾਂ ਨੂੰ ਇਹ ਵੀ ਹੋ ਜਾਂਦਾ ਹਣਾ, ਵੀ ਚੱਲ ਆਪਾਂ ਨੂੰ ਕੰਮ ਆਉਂਦਾ ਜੀ ਕੋਈ। ਆਪਾਂ ਕਿਸੇ ਦੇ ਸੂਟ ਤੇ ਕਢਾਈ ਕਰ ਦਿੰਦੇ ਹਾਂ। ਹਨਾ ਵੀ ਚਾਰ ਪੈਸੇ ਮਿਲ ਜਾਣਗੇ ਚਲੋ।
ਹਾਂਜੀ ਚੱਲ ਹਾਂਜੀ ਨਹੀਂ ਬਸ। ਹਾਂਜੀ ਐ ਹੋ ਜਾਂਦਾ ਫੇਰ ਆਪਾਂ ਨੂੰ।
ਤੁਸੀਂ ਫੇਰ ਕਿੰਨੇ ਦਿਨ ਚ, ਇੱਕ ਕਿੰਨੇ ਟਾਈਮ ਚ ਕੱਢਦੇ ਇੱਕ ਸੂਟ। ਮਤਲਬ ਦੋ- ਤਿੰਨ ਦਿਨਾਂ ਚ ਇੱਕ ਸੂਟ ਕੱਢਦੇ ਹੋ?
ਜੇ ਤਾਂ ਹਲਕਾ ਹੋ ਬਈ ਕੋਈ ਹੁਣ ਕੋਟ ਆਉਂਦੇ ਕਢਵਾਉਂਦੇ ਨੇ ਫਿਰ ਤਾਂ ਦੋ ਤਿੰਨ ਦਿਨਾਂ ਨਿਕਲ ਜਾਂਦਾ ਹੈ ਜੇ ਹੁਣ ਇਸ ਸਿਆਰਦੀਆਂ ਵਾਲੇ ਭਾਰੀ ਕਢਵਾਉਂਦੇ ਨੇ ਉਹ ਟੈਮ ਲੱਗ ਜਾਂਦਾ ਉਹਨਾਂ ਤੇ
ਹਾਂਜੀ ਹਾਂ
ਉਹ ਫੇਰ ਉਹ ਕਰਨਾ ਪੈਂਦਾ ਕਿਸੇ ਭਾਰੀ ਹੁੰਦੇ ਨੇ ਕਿਸੇ ਬਰੀਕੀ ਕੰਮ ਹੁੰਦਾ ਬਰੀਕੀ ਦੀਵਾਰਾਂ ਕਰਾਉਂਦੀਆਂ ਨੇ
ਹਾਂਜੀ ਹਾਂ ਇਹ ਤਾਂ ਹੈ
ਹਾਂ ਚੱਲ ਬਾਰਾਂ ਸੌ ਤੇਰਾਂ ਸੌ ਰੁਪਇਆ ਬਣ ਜਾਂਦਾ ਆਪਣਾ ਇੰਨੀ ਬਹੁਤ ਹੁੰਦੇ ਚੱਲ ਘਰੇ ਬੈਠੇ ਕੇਣਦਾ
ਹਾਂਜੀ ਹਾਂ ਆਪਾਂ ਨੂੰ ਇਹ ਹਦਾ ਵੀ ਚਲੋ ਆਪਣੀ ਮਿਹਨਤ ਤਾਂ ਮੁੱਲ ਪੈ ਜਾਂਦਾ ਜੀ
ਹਾਂ ਚੱਲ ਨਾਲੇ ਸੂਟ ਲੈ ਜਾਂਦੀਆਂ ਨੇ ਫੜ ਕੇ ਨਾਲੇ ਪੈਸੇ ਕਰਦੇ ਹੀ ਰਹਿੰਦੀ ਆ ਨਾਲ ਦੀ ਨਾਲ
ਹਾਂ ਜੀ ਫੇਰ ਏਦੋਂ ਵਧੀਆ ਗੱਲ ਕੀ ਹੋਊਗੀ ਵੀ ਨਾਲ ਦੀ ਨਾਲ ਹੀ ਪੈਸੇ ਦੇ ਦਿੰਦੀਆਂ ਨੇਗੀਆਂ
ਹਾਂਜੀ ਉਹ ਕਹਿ ਰਹੀ ਵੀ ਥੋੜ੍ਹੀ ਚੱਲ ਮਿਹਨਤ ਹੋਈ ਏ
ਹਾਂਜੀ ਹਾਂ ਨਹੀਂ ਵਿੱਚ ਵਿੱਚ ਤਾਂ ਹੁੰਦੇ ਨੇ ਧਾਰ ਕਰੀ ਜਾਂਦੀਆਂ ਨੇ ਹਨਾ ਫੇਰ ਉਦੋਂ ਆਪਣਾ ਵੀ ਕੰਮ ਕਰਨ ਨੂੰ ਦਿਲ ਨੀ ਕਰਦਾ ਹੈਗਾ
ਨਹੀਂ ਫੇਰ ਤਾਂ ਕਰਦਾ ਨੀ ਹੈਗਾ ਕੰਮ ਕਰਨ ਨੂੰ
ਹਾਂਜੀ ਹਾਂ ਚਲੋ ਐਂ ਵਧੀਆ ਈ ਵੀ ਨਾਲ ਦੀ ਨਾਲ ਪੈਸੇ ਦੇ ਆਦੀਆਂ ਨੇਗੀਆਂ
ਹਾਂ ਹਾਂ ਚ ਚ ਚੱਲੀ ਜਾਂਦਾ ਵਧੀਆ
ਹੋਰ ਫਿਰ ਤੁਸੀਂ ਹੁਣ ਜਿਵੇਂ ਅੰਬਾਂ ਦਾ ਸੀਜ਼ਨ ਚੱਲ ਰਿਹਾ ਅੰਬ ਦਾ ਆਚਾਰ ਪਾ ਲਿਆ ਜੀ ਕਿ ਪੌਣਾ ਹਜੇ
ਬਸ ਜੀ ਪਾ ਲਿਆ ਸੀ
ਅੱਛਾ
ਹਾਂਜੀ ਪਹਿਲਾਂ ਉਹਨੂੰ ਧੋ ਧੋ ਕੇ ਜੀ ਅਸੀ ਨੇ ਤਾਂ ਐਈ ਪਾਇਆ ਸੀ ਬਸ ਉਹਨੂੰ ਧੋ ਕੇ ਅੰਬ ਦਾ ਅਚਾਰ ਉਹਨੂੰ ਫਿਰ ਸਕਾਇਆ ਫਰੀ ਹੋ ਜਿਵੇਂ ਸ਼ਾਮ ਨੂੰ ਧੋਤਾ ਸਾਰੀ ਰਾਤ ਲੰਘ ਦੀ ਉਹਨਾਂ ਦੀ ਫਿਰ ਅਗਲੇ ਦਿਨ ਅਸੀਂ ਨੇ ਇਸ ਮਾਰ ਕੇ ਸਾਂੜ ਕੇ ਚੰਗੀ ਤਰ੍ਹਾਂ ਫਿਰ ਉਹ ਅਚਾਰ ਪਾਇਆ ਉਹਦੇ ਵਿੱਚ ਨੂਣ, ਹਲਦੀ ਤੇ ਇਹੋ ਜਿਹਾ ਸਮਾਨ ਪਾ ਲਿਆ ਸੀ।
ਹਾਂਜੀ ਕਲੋਂਜੀ ਕਲੂਜੀ ਸਾਰਾ ਕੁਛ
ਸਾਰਾ ਕੁਛ ਹਾਂਜੀ ਹਾਂਜੀ ਹੁਣ ਵਧੀਆ ਹੀ ਹੋ ਗਿਆ ਸੀ ਆਚਾਰ ਤਾਂ
ਅੱਛਾ, ਅੱਛਾ
ਹਾਂਜੀ ਆਪਾਂ ਨੇ ਪਾ ਲਿਆ ਸੀ
ਨਹੀਂ ਅਸੀਂ ਹਜੇ ਪਾਉਣਾ ਜੀ ਬਸ ਇੱਕ ਦੋ ਦਿਨਾਂ ਚ ਹੀ ਪਾਉਣੇ ਆ ਜੀ ਅਸੀਂ ਵੀ
ਹਾਂਜੀ ਫੇਰ ਤਾਂ ਨਾ ਜੀ ਅੰਬ ਉਹ ਹੋ ਜਾਣਗੇ
ਹਾਂਜੀ ਬਸ ਹੁਣ ਸੀਜਨ ਜਾਊਗੀ ਈ ਬਸ ਇੱਕ ਇਹ‌ ਬਾਰਿਸ਼ ਕਰਕੇ ਹੁਣ ਆਉਂਦੇ ਨੀ ਨਾ ਹੈਗੇ ਅਚਾਰ ਅ ਅ ਅੰਬੀਆਂ ਲੈ ਕੇ ਅਚਾਰ ਪੌਣ ਵਾਸਤੇ
ਹਾਂਜੀ
ਹਾਂ ਬਸ ਫਿਰ ਹੁਣ ਆਉਣਗੇ ਬਸ ਫਿਰ ਉਦੀ ਪਾਲਾਂਗੇ ਫਿਰ ਤਾਂ ਸੀਜਨ ਬਗ ਜੂਗਾ ਫੇਰ ਔਖਾ ਹੋਜੂਗਾ
ਹਾਂਜੀ ਆਪਾਂ ਨੂੰ ਸਰਦਾ ਨੀ ਹੈਗਾ ਕਿਸੇ ਚੀਜ਼ ਬਿਨਾ
ਹਾਂਜੀ ਹਾਂਜੀ ਨਾਲੇ ਜੇ ਬਾਜ਼ਾਰੋਂ ਲੈ ਕੇ ਆਵਾਂਗੇ ਬਣਿਆ ਹੋਇਆ ਉਹ ਓਨਾ ਵਧੀਆ ਨਹੀਂ ਹੁੰਦਾ ਹੈਗਾ
ਹਾਂਜੀ ਉਹਦੇ ਵਿੱਚ ਤਾ ਸੌਫ ਜੀ ਜੀਰਾ ਵਾਲਾ ਕੁਛ ਹੁੰਦਾ ਜੀ
ਹਾਂਜੀ ਹਾਂ ਨਾਲੇ ਆਪਾਂ ਨੂੰ ਕੀ ਪਤਾ ਵੀ ਕਿੰਨੀ ਕੁ ਸਫ਼ਾਈ ਰੱਖ ਕੇ ਪਾਉਂਦਾ, ਅਗਲਾ ਆਪਾਂ ਤਾਂ ਆਪਣੀ ਪੂਰੀ ਸਫਾਈ ਰੱਖ ਕੇ ਪੌਣੇ ਆ ਜੀ,
ਹਾਂਜੀ, ਉਹ ਤਾਂ ਕਾਨੂੰ ਧੋਂਦੇ ਨੇ ਜੀ ਜਿਵੇਂ ਆਪਾਂ ਧੋ ਕੇ ਪਾਣੇ ਆ ਚੰਗੀ ਤਰ੍ਹਾਂ,
ਹਾਂਜੀ-ਹਾਂਜੀ, ਆਪਾਂ ਤਾਂ ਦੋ ਚਾਰ ਵਾਰ ਧੋ ਕੇ ਫਿਰ ਪਾਉਣੇ ਆ।
ਹਾਂਜੀ ਚਲ ਵਧੀਆ ਹੋ ਜਾਂਦਾ, ਵੈਸੇ ਚੱਲ ਸਾਲ ਭਰ ਟਪ ਜਾਂਦਾ ਆਪਣਾ
ਹਾਂਜੀ ਹਾਂ ਨਾਲੇ ਐਵੇਂ ਵੀ ਨੀ ਕਈ ਵਾਰੀ ਜਿਵੇਂ, ਸਬਜ਼ੀ ਨੀ ਬਣਾਈ ਜਾਂਦੀ ਹਨਾ, ਆਪਾਂ ਅਚਾਰ ਨਾਲ ਰੋਟੀ ਖਾ ਲੈਣੇ ਆ।
ਹਾਂਜੀ, ਕਈ ਵਾਰੀ ਬਣਾਈ ਨਹੀਂ ਜਾਂਦੀ ਹੈਗੀ।
ਹਾਂਜੀ ਹਾਂ, ਵਧੀਆ ਕੰਮ ਆ ਜਾਂਦਾ, ਅਚਾਰ ਤਾਂ ਨਾਲੇ ਕਿਹੜਾ ਖ਼ਰਾਬ ਹੁੰਦਾ ਜੀ।
ਨਹੀਂ ਇਹ ਨੀ ਖ਼ਰਾਬ ਹੁੰਦਾ ਹੈਗਾ, ਜੇ ਆਪਾਂ ਸੰਭਾਲੀ ਰੱਖਾਂਗੇ।
ਹਾਂਜੀ-ਹਾਂਜੀ।
ਹਾਂ ਉਹ ਇਹਨਾਂ ਦੀ ਸਫਾਈ ਵੀ ਰੱਖਣੀ ਪੈਂਦੀ ਹੈ। ਬਈ ਜਿਵੇਂ ਕਈ ਦਿਨਾਂ ਬਾਅਦ ਪੰਪ ਲਾਉਣਾ ਪੈਂਦਾ ਪੀਪੀ ਦੇਖੋ
ਹਾਂਜੀ, ਉਹਨੂੰ ਹਿਲਾਉਂਦੇ ਰਹੀਏ ਨਾ ਫਿਰ ਨਹੀਂ ਖ਼ਰਾਬ ਹੁੰਦਾ ਹੀ।
ਹਾਂਜੀ, ਕਈ ਹੁੰਦੇ ਨੇ ਉਹਨੂੰ ਲਾਦੇ ਨੀ ਹੈਗੇ ਦੇਖ ਵੀ ਥਾਂ ਤੇ ਪਿਆ ਰਹਿੰਦਾ, ਫੇਰ ਉਹ ਖ਼ਰਾਬ ਹੋ ਜਾਂਦਾ।
ਹਾਂਜੀ, ਹਾਂ।
ਇਹਦੇ ਕਰਕੇ ਹੋ ਜਾਂਦੇ ਨੇ।
ਠੀਕ।
ਹਾਂਜੀ ਹਾਂ ਪਹਿਲਾਂ ਤਾਂ ਹੀ ਬੁੜੇ ਹੀ ਹੁੰਦੇ ਸੀ ਪਹਿਲਾਂ ਜ਼ਮਾਨੇ ਚ ਘਰ ਦੀਆਂ ਖਾਣੇ ਹੀ ਸੀ ਸਾਰੇ।
ਹਾਂਜੀ ਹਾਂ, ਤਾਂਹੀ ਕੋਈ ਬਿਮਾਰੀ ਨਹੀਂ ਲੱਗਦੀ ਸੀ ਜੀ।
ਹਾਂਜੀ, ਹੁਣ ਤਾਂ ਹੀ ਬਸ ਬਿਮਾਰੀ ਚੱਲ ਰਹੀ ਹੈ।
ਹਾਂਜੀ, ਹਾਂਜੀ।
ਹਾਂ, ਹੁਣ ਇਹਦੇ ਘਰ ਠੀਕ ਓਕੇ ਜੀ।
ਇਹ ਹਾਂਜੀ ਮੈਂ ਸਬਜ਼ੀ ਦੇਖ ਲਾ, ਫਿਰ ਕਿਤੇ ਨੀਚੇ ਲੱਗ ਜੀ।
ਓਕੇ ਜੀ,
ਠੀਕ ਏ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,